ਸਤਿ ਸ੍ਰੀ ਅਕਾਲ ਜੀ
ਹੋਰ ਕੀ ਹਾਲ
ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ
ਵਧੀਆ ਵਧੀਆ ਹੋਰ ਸੁਣਾਓ
ਠੀਕ ਨੇ ਘਰ ਸਾਰੇ
ਹਾਂਜੀ ਹਾਂਜੀ ਸਭ ਵਧੀਆ ਨੇ
ਅੱਛਾ ਜੀ ਹੋਰ ਬਸ ਬੱਚਿਆਂ ਛੁੱਟੀਆਂ ਹੋਈਆਂ ਹੋਈਆਂ ਵਾਰ ਵਾਰ ਹੁਣ ਅਲੱਗ ਅਲੱਗ ਡਿਮਾਂਡਾਂ ਦਾ ਦੇਣੇ ਆਪਣੀਆਂ ਹੁਣ ਖਾਣ ਦੇ ਲਈ ਹਾਂਜੀ
ਪਤਾ ਹੀ ਹੈ ਬਸ ਕਿ ਬਾਹਰ ਦੀ ਚੀਜ਼ਾਂ ਖਣੀਆਂ ਫਾਸਟ ਫੂਡ ਵਗੈਰਾ
ਹੋ ਆਹ
ਫੇਰ ਵੀ ਜਬਰਦਸਤੀ ਘਰ ਦਾ ਬਣਾ ਕੇ ਦਿਓ ਫੇਰ ਖਵਾਓ ਇਹਨਾਂ ਨੂੰ ਫੇਰ ਖਾਂਦੇ ਨੇ
ਹਾਂਜੀੀ
ਹਾਂਜੀ ਹਾਂਜੀ
ਇਦਾਂ ਨਾ ਵੀ ਇੱਕ ਤਾਂ ਗਰਮੀ ਆਨੀ ਹੈ ਤੁਹਾਨੂੰ ਪਤਾ ਵੀ ਬਾਹਰਲਾ ਤਾਂ ਆਪਾਂ ਬੱਚੇ ਨੂੰ ਦੇਣਾ ਹੀ ਨੀ ਚਾਹੀਦਾ ਹੈਗਾ ਬਾਹਾਰਲਾ ਦਾ ਬਹੁਤ ਖ਼ਰਾਬ ਕਰਤਾ
ਹਾਂਜੀ ਕੱਲ ਬਾਹਰ ਤਾਂ ਖਾ ਲੈਂਦੇ ਨੇ ਫਿਰ ਬਾਹਰ ਬਿਮਾਰ ਹੋ ਜਾਂਦੇ ਨੇ
ਹਾਂਜੀ
ਨ ਨਾ ਕੁਛ ਕੋਈ ਕਸਟਡ ਵਗੈਰਾ ਬਣਾ ਜਾਂ ਕੁਛ ਨਮਕ ਚੀਲਾ ਵਗੈਰਾ ਬਣਾ ਉਹਹੀ ਦਿਓ ਬਸ
ਹੋ ਕਿਆ ਔਰ ਏਦਾਂ ਵੀ ਬਾਹਰਲਾ ਹੁਣ ਸੇ ਵੀ ਨਾ ਹੈ ਬੱਚਿਆਂ ਲਈ ਵੀ ਆਪਣੇ ਆਪਣੇ ਲਈ ਵੀ ਨੀ ਸੇਫ ਪੈਗਾ ਬਾਹਰਲਾ ਤਾਂ
ਹਾਂਜੀ ਆਪਣੇ ਲਈ ਵੀ ਨੀ ਹੈ ਬੱਚਿਆਂ ਲਈ ਵੀ ਖ਼ਰਾਬੀ ਹੈ ਬਾਅ ਦਾ ਪਤਾ ਨੀ ਕਦੋਂ ਦਾ ਪਿਆ ਹੁੰਦਾ ਵੇਸਟ ਦੋ ਦਿਨ ਦਾ ਤਿੰਨ ਦਿਨ ਦਾ ਉਹੀ ਦੇ ਰਹਿੰਦੇ ਨੇ ਕਰਕੇ ਪੜਈ ਵਗੈਰਾ
ਹੋਰ ਕ ਬਾਕੀ ਓਇਲ ਵਗੈਰਾ ਕਿੱਦਾਂ ਦਾ ਯੂਜ ਕਰਦੇ ਨੇ ਹਨਾ ਵੀ ਥੋੜਾ ਜਾਿਹਾ ਜਿਹੜਾ ਜ਼ਿਆਦਾ ਸਸਤਾ ਹੁੰਦਾ ਉਹ ਵਾਲਾ ਓਇਲ ਯੂਜ ਕਰਦੇ ਨੇ ਫਿਰ
ਿਆ ਹੋਏ ਤੇ ਉਹੀ ਯੂਜ ਕਰ ਦਿੰਦੇ ਨੇ ਵਿੱਚ ਉਹੀ
ਹਾਂਜੀ ਵਾਰ ਵਾਰ ਉਸ ਚ ਫਰਾਈ ਕਰੀ ਜਾਂਦੇ ਆ ਨਾ
ਹਾਂਜੀ ਹਾਂਜੀ ਉਹਦੇ ਚੀ ਟਰਾਏ ਕਰੀ ਜਾਂਦੇ ਨੇ ਬਾਰ ਬਾਰ
ਹੋਰ ਕੀ
ਹਾਂਜੀ ਹੋਰ ਤੁਸੀਂ ਕਿਵੇਂ ਦਿੰਦੇ ਬੱਚਿਆਂ ਨੂੰ
ਮੈਂ ਤ ਮੀਨ ਟ੍ਰਈ ਕਰਦੀ ਹ ਵੀ ਮੈਂ ਹਰੇਕ ਚੀਜ਼ ਹੁਣ ਦੇਖੋ ਯੂਟਊਬ ਤੇ ਆਪਾਂ ਕੁ ਮੀਨ ਨੈ ਤੇ ਸਰਚ ਕਰਕੇ ਬਣਾ ਸਕ ਦੀ ਰੈਸਪੀ ਵਗੈਰਾ ਕੋਈ ਦੇਖ ਸਕਦੇ ਆ ਹਨਾ ਵੀ ਘਰ ਅਗਰ ਟਰਾਈ ਕਰੀਏ ਜ਼ਿਆਦਾ ਬੈਟਰ ਹੈ ਕਿਉਂਕਿ ਹੁਣ ਛੋਟੀਆਂ ਕਰਕੇ ਬੱਚੇ ਘਰ ਹੁੰਦੇ ਨੇ ਤਾਂ ਫੇਰ ਹੁਣ ਵਾਰ ਵਾਰ ਚੀਜ਼ਾਂ ਮੰਗਦੇ ਨੇ ਕਦੇ ਕੁੱਛ ਬਣਾਓ ਕਦੇ ਕੁੱਛ ਬਣਾਓ ਸਕੂਲ ਟਾਈਮ ਹੁੰਦਾ ਸੀਗਾ ਵੀ ਚਲੋ ਸਕੂਲ ਚੱਲ ਜਾਂ ਹਦੇ ਸੀਗੇ ਵੀ ਜਿਹੜਾ ਟਿਫਨ ਦੇ ਵਿੱਚ ਆਪਾਂ ਨੇ ਪਾਇਆ ਹੋਏਗਾ ਫੂਡ ਵਗੈਰਾ ਬਿਆਂ ਨੇ ਉਹੀ ਖਾਣਾ ਘਰ ਤਾਂ ਫੇਿਰ ਅਲੱਗ ਅਲੱਗ ਤਰ੍ਹਾਂ ਦਾ ਹੋਰ ਕ
ਤੇ ਉਹ ਵੀ ਸਕੂਲ ਤੇ ਉਹ ਖਾਦੇ ਆ ਘਰ ਆ ਕੇ ਬਿਲਕੁਲ ਕੋਲੀ ਖਾਣਾ ਉਹ ਵੀ ਜਬਰਦਸਤੀ ਖਾਓ ਬਣਾ ਕੇ ਕੁਛ ਨਾ ਕੁਛ ਫੇਰ ਖਾਂਦਾ ਹੈ
ਹਾਂਜੀੀ
ਆਈਸ ਕਰ੍ਰੀਮ ਦੇ ਦੋ ਉਹ ਦੇ ਦੋ ਪੀਜ਼ਾ ਦੇ ਦੋ ਉਹ ਵੀ ਇੰਜ ਹੀ ਕਰਦੇ ਨੇ
ਹੋਰ ਹੋਰ ਆਈਸ ਕਰੀਮ ਦਾ ਵੀ ਐਦਾਂ ਵੀ ਹੁਣ ਆਈਸ ਕਰ੍ਰੀਮ ਵੀ ਪਤਾ ਨੀ ਕਿੱਦਾਂ ਦੇ ਦੁੱ ਦੁੱਧ ਵਗੈਰਾ ਦੀ ਹਨਾ ਬਣਾਈ ਹੁੰਦੀ ਆਪਾਂ ਨੂੰ ਨੀ ਪ
ਹਾਂਜੀ ਹਾਂਜੀ ਹਾਂਜੀ ਮੈਂ ਕਸਟਰਡ ਵਗੈਰਾ ਬਣਾ ਦੇਿੰਣੀ ਆ ਉਹਨੂੰ ਆਈਸ ਕਰ੍ਰੀਮ ਕੋਨ ਚ ਪਾ ਕੇ ਤੇ ਜਮਾ ਦਿੰਨੇ ਆ ਬਸ ਫੇਰ ਓਹੀ ਖਾ ਲੇਗਾ ਤੇ ਕਹਿਗਾ ਮੰਮਾ ਹਾਂ ਇਹ ਠੀਕ ਏ
ਹੋਰ ਕੀ ਓਰ ਹੁਣ ਗਰਮੀ ਚ ਮੀਨਸ ਖਾਵੀ ਨੀ ਹੁੰਦਾ ਇੰਨਾ ਫਾਸਟ ਫੂਡ ਤਾਂ ਮੈਂ ਬਿਲਕੁਲ ਈ ਨਹੀਂ ਖਾ ਹੈਗਾ ਬੱਚਾ ੇ ਵੀ ਪਤਾ ਨੀ ਕਿੱਦਾਂ ਉਹ ਕਰੀ ਜਾਂ ਨ ਪ੍ਰੈਫਰ ਕਰਦੇ ਹੈ
ਹਾਂਜੀ ਹਾਂਜੀ
ਗਰਮੀ ਚ ਤਾਂ ਇਦਾਂ ਹੁੰਦਾ ਵੀ ਬਸ ਪਾਣੀ ਪੀ ਹੈੋ ਪਾਣੀ ਨਾਲ ਢਿੱਡ ਭਰੀ ਜਾਂਦਾ ਏ
ਪਹਿਲੇ ਬਾਅਦ ਚੀਜ਼ਾਂ ਖਾਣੀਆਂ ਫਿਰ ਬਾਅਦ ਚੋਂ ਪਰੇਸ਼ਾਨ ਕਰਨਾ
ਹਾਂਜੀ ਹੋਰ ਕਿਆ ਗਰਮੀ ਤਾਂ ਫੇਰ ਤੁਹਾਨੂੰ ਪਤਾ ਹੋ ਗਰਮੀ ਤਾਂ ਬਹੁਤ ਜ਼ਿਆਦਾ ਪੈਂਦੀ ਹੈ ਸਰਦੀ ਤਾਂ ਘੱਟ ਪੈਂਦੀ ਹੈ
ਹਾਂਜੀ ਗਰਮੀ ਜ਼ਿਆਦਾ ਹੁੰਦੀ ਹੈ
ਹੋਰ ਕਿਆ ਚਲੋ ਏਦਾਂ ਵੀ ਨਿੰਬੂ ਪਾਣੀ ਵਗੈਰਾ ਨਾ ਬੱਚੇ ਪੀਣ ਤਾਂ ਫਿਰ ਦਾਂ ਡਾਇਜਸ਼ਨ ਵੀ ਸਹੀ ਰਹਿੰਦਾ ਐ ਪੇਟ ਵਗੈਰਾ ਵੀ ਸਹੀ ਰਹਿੰਦਾ ਐ ਹੋਰ ਕੀ
ਨਹੀਂ ਬਸ ਉਹ ਵੀ ਜਬਰਦਸਤੀ ਇਹਨਾਂ ਨੂੰ ਦੇਣਾ ਪੈਂਦਾ ਹੈ ਇਹ ਆਪ ਥੋੜ੍ਹੀ ਨਾ ਫਿਰ ਖਾਂਦੇ ਨੇ
ਹੋਰ ਕੀ ਇਹ ਤਾਂ ਹੈ
ਹਮ ਇਹ ਠੰਡਾ ਦੁੱਧ ਦੇਤਾ ਵਿੱਚ ਗੁੰਦ ਕਤੀਰਾ ਪਾ ਕੇ ਸੀਗੇ
ਹਾਂਜੀ ਉਹ ਤਾਂ ਗੂੰਦ ਕਤੀਰਾ ਮੇ ਤਾਂ ਬੱਚੇ ਤਾਂ ਨਹੀਂ ਖਾਂਦੇ ਹੈਗੇ ਉਹ ਤਾਂ ਬਹੁਤ ਔਖਾ ਖਾਂਦੇ ਐ ਨਿੰਗੂ ਪਾਣੀ ਵੀ ਮੀਨ ਮੇਰੀ ਗੜੀਆਂ ਦਾ ਕਣਕ ਆਊਗੀ ਕਿ ਇਹਨੂੰ ਵੀ ਪੁੁੰਣ ਕੇ ਮੀਨਸ ਦਓ ਮੈਨੂੰ ਹਨਾ ਛਾਨਣੀ ਦੇ ਵਿੱਚ ਹੋਰ ਕ ਚਲੋ ਏਦਾਂ ਵੀ ਜਿੱਦਾਂ ਵੀ ਬੱਚਾ ਕਹਿੰਦਾ ਓਦਾਂ ਪੀਵੇ ਤਾਂ ਸਹੀ ਨਾ ਯੂਜ
ਹਾਂਜੀ ਹਾਂਜੀ
ਹੋ ਕਿ
ਹਮ ਤੇ ਜੂਸ ਦਿਓ ਘਰ ਬਣਾਸ ਉਹ ਵੀ ਕਹਿੰਦੇ ਪੁੰਨ ਕੇ ਦਿਓ
ਹਾਂਜੀ ਉਹ ਫੇਿਰ ਜਿਆਦਾ ਗਾੜਾ ਗਾੜਾ ਨਹੀਂ ਪੀਂਦੇ ਨਾ ਸ਼ਨੀ ਬਨ ਮ ਆਗੀ
ਬੱਚਿਆਂ ਦੀ ਅਲੱਗ ਹੀ ਸਿਸਟਮ ਹੈ
ਬਾਕੀ ਆਇਆ ਹੁਣ ਬੜਿਆਂ ਨੂੰ ਵੀ ਦੇਖੋ ਹੁਣ ਬਾਹਰ ਵਗੈਰਾ ਹੁਣ ਜਿਵੇਂ ਕੰਮ ਵਗੈਰਾ ਕਰਨ ਜਾਂਦੇ ਆ ਹਨਾ ਤਾਂ ਫੇਰ ਨਿੰਬੂ ਪਾਣੀ ਵਗੈਰਾ ਦਾ ਜਿਵੇਂ ਪਾਊਸ ਵਗੈਰਾਉਂਦੇ ਨੇ ਚਲ ਉਹ ਯੂ
ਹਾਂਜੀ ਹਾਂਜੀ
ਜਾਂ ਫਿਰ ਗੂਕ ਗੁਲੂਕੋਂਡੀ ਵਗੈਰਾ ਹੁੰ ਉਹ ਪੀਲੋ ਉਹਦੇ ਨਾਲ ਵੀ ਸਹੀ ਰਹਿੰਦਾ ਹੈਏ ਹਾਂਜੀ ਉਹ ਰਸ ਵਗੈਰਾ ਕਿਲੋ ਉਹ ਵੀ ਸਹੀ ਰਹਿੰਦਾ ਹੋਰ ਕ ਪਾਓ ਚ ਮਿਲ ਜਾਂਦੇ ਨੇ ਕੈਰੀ ਕਰਨੇ ਵੀ ਸੌਖੇ ਹੁੰਦੇ ਨੇ ਹੋਰ ਕਿਆ
ਹੋਰ ਕੀ ਬਣਾ ਲਿਆ ਤੁਸੀਂ ਹੁਣ
ਹਾਂਜੀ ਬਸ ਅੱਜ ਤਾਂ ਰਾਜਮਾਂ ਚਾਵਲ ਬਣਾਏ ਹੋਏ ਨੇ ਹਲ ਭੋਜ ਨੇ ਬਣਾਇਆ ਹੋਇਆ ਸੀ ਵਾਹ
ਅੱਛਾ ਅੱਛਾ ਕੋਈ ਹ ਆਹੀ ਰਾਜਮਾਂ ਚਾਵਲ ਦਾਲ ਹਾਂਜੀ ਹਾਂਜੀ ਦਾਲ ਚਾਵਲ ਹੀ ਖਾਦੇੇ ਜਾਂਦੇ ਆ
ਹੋਰ ਕੀ ਆ
ਹਮ ਸੁੱਕੀ ਸਬਜ਼ੀ ਵੀ ਨਹੀਂੀ ਜਿਆਦਾ ਖਾਧੀ ਜਾਂਦੀ
ਹਾਂਜੀ ਦਹੀਂ ਵਗੈਰਾ ਫੇਿਰ ਬੱਚੇ ਜਿਆਦਾ ਖਾ ਲੈਂਦੇ ਲ ਲੱਸੀ ਬਣਾ ਲਈ ਦੀ ਆਪਣੇ ਲਈ ਤਾਂ ਚਲੋ ਲੱਸੀ ਵੀ ਵਧੀਆ ਰਹਿੰਦੀ ਹੈ ਉਹ ਵੀ ਗਰਮੀ ਦੂਰ ਕਰਦੀ ਆ
ਹਾਂਜੀ
ਹ ਆ
ਹੋ ਜਾਂ ਦਹੀਂ ਦੀ ਲੱਸੀ ਜਾਂ ਕੱਚੀ ਲੱਸੀ ਅਤੇ ਕੁਛ ਵੀ
ਹਾਂਜੀੀ ਉਹੀ ਤਾਂ ਨਾ ਵੀ ਬਾਹਰਲਆਂ ਚੀਜ਼ਾਂ ਤਾਂ ਹੁਣ ਬੱਚਿਆਂ ਨੂੰ ਦੇਣੀਆਂ ਹੀ ਨੀ ਚਾਹੀਦੀਆਂ ਜਿੱਦ ਕਰੀ ਜਾਂਦੇ ਆ ਫੇਰ ਵੀ ਚਲੋ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਵੀ ਨਹੀਂ ਬਾਹਰਲੀ ਚੀਜ਼ਾਂ ਨੀ ਕਰੋ ਹੀ ਥੋੜੀ ਮੋਟੀ ਜ ਅਗਰ ਕੱਪਾ ਮੈਦਾ ਤਾਂ ਬਿਲਕੁਲ ਵੀ ਨਾ ਦੋ ਮੈਦਾ ਤਾਂ ਬਹੁਤ ਖ਼ਰਾਬ ਕਰਦਾ ਹੈ ਬੌਡੀ ਨੂੰ ਵੀ
ਘ ਉਹ ਫਿਰ ਜਿੱਦ ਵੀ ਕਰਦੇ ਨੇ ਕਿਸੇ ਵੀ ਟਾਈਮ ਜਿੱਦ ਵੀ ਕਰਦੇ ਨੇ ਕਿ ਖਾਣਾ ਹੀ ਬਾਹਰ ਦਾ ਬਾਹਰ ਦਾ ਖਾਣਾ ਹੈ
ਫਰਮਾਇਸ਼ਾਂ ਉਹ ਫਰਮਾਇਸ਼ਾਂ ਪੂਰੀਆਂ ਕਰਨੀਆਂ ਪੈਂਦੀਆਂ ਫੇਿਰ
ਫੇਰ ਕਹਿਣਗੇ ਸਾਰਾ ਦਿਨ ਘਰ ਦਾ ਹੀ ਖਾਧਾ ਹੁਣ ਤਾਂ ਬਾਹਰ ਦਾ ਖਵਾ ਦੋ ਹੁਣ ਤਾਂ ਬਾਹਰ ਦਾ ਖਵਾ ਦੋ
ਹੋਰ ਕ ਹੁਣ ਤਾਂ ਏਦਾਂ ਵੀ ਬਾਹਰ ਵੀ ਕਿਤੇ ਨਾ ਘੁੰਮਣ ਨੂੰ ਵੀ ਨੀ ਦਿਲ ਕਰਦਾ ਇਨੀ ਜ਼ਿਆਦਾ ਗਰਮੀ ਹੁੰਦੀ ਬਹੁਤ ਜ਼ਿਆਦਾ ਗਰਮੀ ਹੈ
ਬਾਹਰ ਨਿਕਲਣ ਨੂੰ ਵੀ ਨੀ ਮਨ ਕਰਦਾ
ਹਜੇ ਤਾਂ ਦੇਖੋ ਚਲੋ ਸਟਾਰਟਿੰਗ ਦੇ ਦਿਨ ਜ ਨੇ ਅੱਗੇ ਦੇਖਿਓ ਕਿ ਇੰਨਾ ਜ਼ਿਆਦਾ ਫੇਿਰ ਹੋਏਗਾ ਗਰਮੀ ਜਦੋਂ ਸਕੂਲ ਲਗ ਜਾਣੇ ਬੱਚਿਆਂ ਦੇ ਫਿਰ ਦੇਖੋ ਕਿਆ ਹਾਲ ਹੋ ਜਾਣਾ
ਉਹੀ ਨਾ ਛੁੱਟੀਆਂ ਵੀ ਇਸ ਵਾਰੀ ਮਤਲਬ ਬਹੁਤ ਘੱਟ ਪਈਆਂ ਬਾਅਦ ਚ ਹੋ ਜਾਂਦੀ ਹੁੰਦੀਆਂ
ਹਾਂਜੀ ਕਈ ਵਾਰ ਵੱਧ ਜਾਂਦੀਆਂ ਨੇ ਉਹੀ ਹੈ ਵੀ ਬੱਚਿਆਂ ਨੂੰ ਵੀ ਹੁਣ ਜਿਵੇਂ ਘਰ ਨੇ ਤਾਂ ਹੈਲਦੀ ਫੂਡ ਬੱਚਿਆਂ ਨੂੰ ਖਾਣਾ ਚਾਹੀਦਾ ਹੈ ਹਨ ਵੀ ਫਾਸਟ ਫੂਡ ਤਾਂ ਚਲੋ ਅਵਾ ਇਡ ਹੀ ਕਰਨਾ ਚਾਹੀਦਾ ਹੈ ਇੰਨੀ ਗਰਮੀ ਚ ਤਾਂ ਫਾਸਟ ਫੂਡ ਹਣ ਵੀ ਫਿਰ ਡਾਇਜਸਟ ਵੀ ਨੀ ਨਾ ਹੁੰਦਾ ਹੈਗਾ ਫੇਰ ਪੇਟ ਦਰਦ ਵਗੈਰਾ ਹੋਰ ਲ ਹੋਣ ਲੱਗ ਜਾਂਦਾ ਬੱਚਿਆਂ ਦਾ ਪੇਟ ਚ ਇਨਫੈਕਸ਼ਨ ਹੋ ਜਾਂਦੀ ਹੈ
ਹਾਂਜੀ
ਹੋਰ ਕਿਆ
ਆਪਣਾ ਵੀ ਸਿਸਟਮ ਖ਼ਰਾਬ ਹੋ ਜਾਂਦਾ ਜੇ ਅਸੀਂ ਬਾਹਰ ਦਾ ਖਾਂਦੇ ਨੀ ਹ ਘਰ ਦਾ ਵੀ ਖਾ ਕੇ ਹੋ ਜਾਂਦਾ
ਹਾਂਜੀ ਇਹ ਤਾਂ ਹੈ ਪਰ ਕਿਚਨ ਚ ਖੜਿਆ ਨਹੀਂ ਜਾਂਦਾ ਕਿਚਨ ਚ ਖੜਨਾ ਬੜਾ ਔਖਾ ਹੈ ਹੁਣ ਲੇਡੀਜ਼ ਦਾ ਤਾਂ ਕੰਮ ਹੀ ਕਿਚਨ ਚ ਹੁੰਦਾ ਸਾਰਾ ਦਿਨ
ਹੋਰ ਸਾਰਾ ਦਿਨ ਦਾ ਸਵੇਰ ਤੋਂ ਲੈ ਕੇ ਹਾਂਜੀ ਸਾਰਾ ਪੁੱਛਣਾ ਪੈਂਦਾ ਕੀ ਖਾਣਾ ਕੀ ਬਣਾਵਾਂ
ਹਾਂ
ਹਾਂਜੀ ਹੋਰ
ਬਾਕੀ ਇਹ ਵੀ ਚਲੋ ਹੈਲਦੀ ਫੂਡ ਸਿਹਤ ਲਈ ਵੀ ਸਹੀ ਆ ਬੱਚਿਆਂ ਦੀ ਗਰੋਥ ਲਈ ਵੀ ਵਧੀਆ ਫਾਸਟ ਫੂਡ ਤਾਂ ਫਿਰ ਬ ਬੱਚਿਆਂ ਨੂੰ ਖਰਾਬ ਹੀ ਕਰਦਾ
ਹੋਰ ਪਰ ਬੱਚੇ ਵੀ ਸਮਝਦੇ ਨੇ ਨਾ ਕਿਸੇ ਟਾਈਮ
ਹਾਂ ਚਲੋ ਜੇ ਮੀਨਸ ਪੇਰੈਂਟਸ ਸਮਝਾਉਣਗੇ ਆਪਾਂ ਸਮਝਾਵਾਂਗੇ ਤਾਂ ਬੱਚੇ ਸਮਝ ਵੀ ਜਾਂਦੇ ਨੇ ਕਈ ਤਾਂ ਚਲੋ ਹੋਰ ਕਿਆ ਛੋਟੇ ਹੁੰਦੇ ਹੋ ਬੱਚਿਆਂ ਨੂੰ ਆਪਾਂ ਧਿਆਨ ਰੱਖਾਂਗੇ ਤਾਂ ਫਿਰ ਸਹੀ ਰਹੇਗਾ ਹੋਰ ਹਾਂ ਉਹ ਵੀ ਫੇਰ ਮੀਨਸ ਇਦਾਂ ਨਾ ਹੀ ਆਪਾਂ ਖੁਦ ਉਹ ਨੂੰ ਜਿੱਦੀ ਬਣਾ ਲੈਂਦੇ ਫਿਰ ਜਿੱਦ ਬੱਚੇ ਦੀ ਪਹਿਲਾਂ ਤੋਂ ਸ਼ੁਰੂ ਤੋਂ ਹੀ ਨਾ ਨਾ ਆਦਤ ਪਾਓ ਬਿਲਕੁਲ ਵੀ
ਹਾਂਜੀ ਗੱਲ ਪੂਰੀ ਕਰ ਦਿੰਦੇ ਫੇਿਰ ਉਹ ਹੋ ਜਾਂਦੇ ਨੇ ਥੋੜ੍ਹੇ
ਹੋਰ ਕਿਆ ਹਾਂਜੀ ਆਪਣੇ ਟਾਈਮ ਚ ਜਿਵੇਂ ਹੁੰਦਾ ਸੀ ਆਪਾਂ ਨੂੰ ਜੋ ਮਿਲ ਜਾਂਦਾ ਆਪਾਂ ਨੇ ਉਹੀ ਪਾ ਲੈਣਾ ਉਹੀ ਖਾ ਲੈਣਾ ਹੋਰ ਕੀ ਹੁਣ ਤਾਂ ਕੱਪੜਿਆਂ ਨੂੰ ਵੀ ਕੱਢ ਦੋ ਨਾ ਉਹ ਵੀ ਕਹਿਣਗੇ ਇਹ ਨੀ ਪਾਣੀ
ਦੇ ਨਾਲ ਉਹ ਸਬਜ਼ੀ ਨਹੀਂ ਖਾਣੀ ਇਹ ਸਬਜ਼ੀ ਨਹੀਂ ਖਾਣੀ ਹਾਂਜੀ
ਬਟ ਮੈਂ ਤਾਂ ਮੀਨਸ ਆਪਣੀ ਬੇਟੀ ਨੂੰ ਨਾ ਆਦਤ ਪਾਈ ਹੋਈ ਹੈ ਕਿ ਹਰੇਕ ਸਬਜ਼ੀ ਵਗੈਰਾ ਵੀ ਖਾਣੀ ਹੋ ਹੈ ਕਿ ਹਰੇਕ ਚੀਜ਼ ਦਾ ਬ ਬੱਚੇ ਨੂੰ ਵੀ ਟੇਸਟ ਪਤਾ ਹੋਣਾ ਜ਼ਰੂਰੀ ਹੈ ਪਤਾ ਹੋਣਾ ਚਾਹੀਦਾ ਹੈ
ਹਾਂਜੀ ਹਾਂਜੀ ਉਹੀ ਨਾ ਬੱਚਿਆਂ ਨੂੰ ਵੀ ਉਹੀ ਮਨਪਸੰਦ ਸਬਜ਼ੀਆਂ ਚਾਹੀਦੀਆਂ ਪਹਿਲੇ ਨਖਰੇਕਰਨਗੇ ਫੇਰ ਖਾਣਗੇ ਕਿਆ ਸਬਜ਼ੀ ਖਾਣਗੇ ਉਹ ਸਬਜ਼ੀ ਨਹੀਂ ਮੇਰਾ ਛੋਟਾ ਨਾ ਉਹ ਕਹੇਗਾ ਮਮਾ ਨੇ ਖਾਣੀ ਮੈਨੂੰ ਮੈਂ ਦੂਸਰੀ ਵਾਲੀ ਖਾ ਲਈ ਹੈ
ਨਹੀਂ ਤੁਸੀਂ ਖਿਲਾਇਆ ਕਰੋ ਕੋਈ ਨਾ ਕੋਈ ਉਹਦੇ ਨਾਲ ਨਾ ਖਿਲਾਇਆ ਕਰੋ ਹੋਰ ਬਾਕੀ ਹੁਣ ਡਰਿੰਕ ਵਗੈਰਾ ਜ਼ਿਆਦਾ ਵੀ ਉਹਦਾ ਪੀਣ
ਹਾਂਜੀ ਉਹ ਬਹੁਤ ਬ ਉਹ ਲੀਕਵਡ ਹੀ ਜ਼ਿਆਦਾ ਪੈਂਦਾ
ਹਾਂਜੀ ਹੋਰ ਕ
ਫਿਰਰ ਕਹਾਂ ਮੈਂ ਕਹਿੰਦੀ ਆਇਰਨਮੈਨ ਬਣਨਾ ਕਹਿੰਦਾ ਹਾਂ ਮੈਂ ਕਿਹਾ ਖਾਓ ਫਿਰ ਇਹਨੂੰ ਆਇਰਨਮੈਨ
ਹੋਰ ਕੀ
ਹਾਂਜੀ ਇਦਾਂ ਹੀ ਕਰਦੇ ਨੇ
ਹੋ ਚਲੋ ਫੇਰ ਕਦੇ ਆਪਾਂ ਕਰਾਂਗੇ ਇਸ ਟੋਪਿਕ ਤੇ ਗੱਲ ਹਾਂਜੀ ਹੋਰ ਤੁਸੀਂ ਵੀ ਬੱਚਿਆਂ ਦਾ ਧਿਆਨ ਰੱਖਿਓ ਘਰ
ਹਾਂਜੀ- ਹਾਂਜੀ ਬਹੁਤ ਜ਼ਿਆਦਾ
ਹਾਂਜੀ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।